ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਘਰੇ ਸਭ ਠੀਕ ਹੈ ਜੀ
ਵਧੀਆ ਜੀ ਵਧਆ ਤੁਸੀਂ ਦੱਸੋ ਤੁਹਾਡਾ ਘਰ ਪਰਿਵਾਰ ਵਧੀਆ ਜੀ
ਹਾਂਜੀ ਹਾਂਜੀ ਸਭ ਵਧੀਆ ਜੀ ਸਭ ਵਧੀਆ ਹੋਰ ਕੀ ਕਰਦੇ ਸੀਗੇ ਤੁਸੀਂ
ਬਸ ਜੀ ਹੁਣੇ ਤਾਂ ਲੇਟੇ ਆ ਜੀ ਗਰਮੀ ਬਹੁਤ ਹੈਗੀ ਬਾਹਰ
ਹਾਂਜੀ ਹਾਂਜੀ ਹਾਂਜੀ ਮੈਂ ਨਾ ਪੁੱਛਣਾ ਚਾਹ ਰਹੀ ਸੀ ਤੁਹਾਨੂੰ ਤੁਸੀਂ ਔਨਲਾਈਨ ਸ਼ੋਪਿੰਗ ਕਰਦੇ ਹੋ ਜਾਂ ਔਫਲਾਈਨ
ਮੈਂ ਤੁਹਾਨੂੰ ਸਹੀ ਦੱਸਾਂ ਜੀ ਪਤਾ ਕੀ ਹੈਗਾ ਔਫਲਾਈਨ ਸ਼ੋਪਿੰਗ ਦਾ ਜ਼ਿਆਦਾ ਫਾਇਦਾ ਹੈਗਾ ਪਤਾ ਕੀ ਹੈ ਜੇ ਬੰਦਾ ਅਗਰ ਬੰਦਾ ਵੇਂ ਔਨਲਾਈਨ ਸ਼ੋਪਿੰਗ ਕਰਦਾ ਹੈ ਨਾ ਹੁਣ ਸਾਨੂੰ ਵੀ ਪਤਾ ਉਹ ਕਿਸ ਤਰ੍ਹਾਂ ਦਾ ਕੱਪੜਾ ਹੈਗਾ ਹੈ ਸਾਡਾ ਸਾਈਜ਼ ਹੈਗਾ ਕਿ ਨਹੀਂ ਉਹ ਵਿਖਾਉਂਦੇ ਕੁਛ ਹੋਰ ਨੇ ਓਨਲਾਈਨ ਚ ਹੁੰਦਾ ਕੁਛ
ਇਹ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਜੀ ਤੁਸੀਂ ਕੱਪੜਾ ਛੱਡੋ ਤੁਸੀਂ ਹੋਰ ਵੀ ਕੋਈ ਚੀਜ਼ ਅਗਰ ਲੈ ਰਹੇ ਹੋ ਬਾਏ ਕਰ ਰਹੇ ਹੋ ਜਿੱਦਾਂ। ਅਸੀਂ ਇਲੈਕਟ੍ਰੋਨਿਕ ਦੀ ਚੀਜ਼ ਲੈ ਕੇ ਦੇਖਲੋ ਤੇ ਅਗਰ ਕੋਈ ਅਸੀਂ। ਇਲੈਕਟ੍ਰੋਨਿਕ ਚੀਜ਼ ਘਰ ਲਿਆ ਰਹੇ ਆ ਸਾਨੂੰ ਨਹੀਂ ਪਤਾ ਉਹ ਚੱਲੇਗੀ ਕਿ ਨਹੀਂ ਚੱਲੇਗੀ। ਕਿਉਂਕਿ ਉਹ ਗਰੰਟੀ ਨਹੀਂ ਲੈਂਦੇ ਬਿਲਕੁਲ ਵੀ ਓਨਲਾਈਨ ਵਾਲੇ ਤੇ। ਹੁਣ ਸਾਡੇ ਘਰ ਅਗਰ ਕੋਈ ਚੀਜ਼ ਆ ਗਈ ਐ ਇਲੈਕ। ਨੀ ਅਸੀਂ ਉਹਨੂੰ ਛੜਾ ਕੇ ਦੇਖਿਆ ਇੱਕ ਦਿਨ ਚੱਲ ਰਹੀ ਹੈ ਦੋ ਦਿਨ ਚੱਲ ਰਹੀ ਹੈ ਤੀਸਰੇ ਦਿਨ ਉਹ ਖਰਾਬ ਹੋ ਗਈ ਹੈ। ਅਸੀਂ ਕਿਸੇ ਨੂੰ ਕੁਛ ਕਹਿ ਵੀ ਨਹੀਂ ਸਕਦੇ। ਕਿਉਂਕਿ ਤੁਹਾਨੂੰ ਪਤਾ ਰਿਫੰਡ ਵੀ ਰਿਟਰਨ ਵੀ ਚੌਵੀ ਘੰਟੇ ਚ ਹੋ ਜਾ। ਉਸ ਤੋਂ ਬਾਅਦ ਹੁੰਦਾ ਵੀ ਠੀਕ ਹੈ ਜੀ। ਤੇ ਹੁਣ ਜਿਵੇਂ ਔਫਲਾਈਨ ਕਰ ਰਹੇ ਆ ਅਸੀਂ ਦੇਖ ਪਰਖ ਕੇ ਦਸ ਦੁਕਾਨਾਂ ਘੁੰਮ। ਕੇ ਫਿਰ ਚੀਜ਼ ਲਵਾਂਗੇ ਤੇ ਉਹਦੀ ਸਾਨੂੰ ਗਰੰਟੀ ਔਰ ਵਾਰੰਟੀ ਦੋਨੋ ਚੀਜ਼ਾਂ। ਜਾਂ ਉਹ ਦਿੰਦੇ ਹਾਂਜੀ ਤੇ ਕੀ ਕਹਿੰਦੇ ਉਹਦੇ। ਤੇ ਹਾਂਜੀਹਾਂਜੀ ਦੱਸੋ
ਮੈਂ ਕਹਿਦਾ ਜੀ ਬੰਦਾ ਅਗਰ ਵੇਖ ਕੇ ਚੀਜ਼ ਲੈਂਦਾ ਹੋਰ ਵਧੀਆ ਮਿਲਦੀ ਹੈ।
ਹੋਰ ਵਧੀਆ ਮਿਲਦੀ ਬਿਲਕੁਲ ਸਹੀ ਕਹਿ ਰਹੇ ਹੋ। ਹੁਣ ਅਹ ਗੱਲ ਕਰ ਲਓ ਅਗਰ ਲੇਡੀਜ਼ ਦੀ ਅਗਰ ਕੱਪੜਾ ਖ਼ਰੀਦਣ ਜਾ ਰਹੇ ਹਾ ਤੇ ਅਸੀਂ। ਜ ਅਸੀਂ ਸੂਟ ਖਰੀਦਣਾ ਹੈ ਜਾਂ ਆਪਣੇ ਹਸਬੈਂਡ ਵ ਵਾਸਤੇ ਕੋਈ ਖਰੀ ਕੱਪੜਾ ਖਰੀਦਣਾ ਹੈ। ਆਪਣੇ ਬੱਚਿਆਂ ਲਈ ਖ਼ਰੀਦਣਾ ਤੇ ਅਸੀਂ ਖਰੀਦ ਕੇ ਦੇਖ ਕੇ ਇੱਕ। ਇੱਕ ਦੁਕਾਨ ਜਾਵਾਂਗੇ ਨਹੀਂ ਪਸੰਦ ਆ ਦੂਸਰੀ ਤੇ ਜਾਵਾਂਗੇ ਤੀਸਰੀ ਤੇ ਜਾਵਾਂਗੇ। ਉਹ ਚੀਜ਼ ਆਪਾਂ ਲੈ ਆਵਾਂਗੇ ਲੇਕਿਨ ਅਗਰ ਓਨਲਾਈਨ ਔਨਲਾਈਨ ਅਸੀਂ ਸ਼ੋਪਿੰਗ ਕਰ ਰਹੇ ਹਾਂ ਅਸੀਂ ਇੱਕ ਹੀ ਐਪ ਤੋਂ ਇੱਕ ਹੀ ਚੀਜ਼ ਮੰਗਵਾ ਸਕਦੇ ਹਾਂ ਉਹਦੇ ਤੇ ਸਾਡੇ ਕੋਲ ਓਪਸ਼ਨ ਨ ਨਹੀਂ ਹੁੰਦਾ ਕਿ ਅਸੀਂ ਐਂ ਮੰਗਵਾਏ ਐ ਮੰਗਵਾਏ ਇਹ ਮੰਗਈਏ
ਬਿਲਕੁਲ ਜੀ ਬਿਲਕੁਲ
ਉਹ
ਅੱਜ ਕੱਲ੍ਹ ਤਾਂ ਦੇਖੋ ਜੀ ਸਕੈਮ ਹੀ ਬੜੇ ਕਰ ਲੈਂਦੇ ਨੇ ਔਨਲਾਈਨ ਸ਼ੋਪਿੰਗ ਵਾਲੇ ਕਈ ਐ ਪੈਸੇ ਹੁੰਦੇ ਨੇ ਸਕੈਮ ਕਰ ਲੈਂਦੇ ਨੇ।
ਸ਼ਕੈਮ ਕਰ ਲੈਂਦੇ ਤਾਂ ਹੀ ਤੇ ਜਿਵੇਂ ਟ੍ਰਸਟੀਡ ਐਪ ਹੈਗੀ ਨਾ ਜਿਵੇਂ। ਅ ਫਲਿਪਕਾਰਟ ਐਮਾਜ਼ੋਨ ਮਿੱਤਰਾ। ਇਹਨਾਂ ਤੋਂ ਮੰਗਵਾਉਣਾ ਬਹੁਤ ਵਧੀਆ। ਮੇਸ਼ੋ ਹਾਂਜੀ। ਤੇ ਹਾਂਜੀ। ਐ ਇਹ ਪਰੂਫ਼ ਵਾਲੀਆਂ ਵੀ ਹੁੰਦੀਆਂ ਤੇ ਇੰਟਰਸਟਿਡ ਵੀ ਹੁੰਦੀਆਂ ਤੇ ਇਹਨਾਂ ਤੇ ਅਸੀਂ ਰਿਟਰਨ ਵੀ। ਕਰ ਸਕਦੇ ਹਾਂ ਚੀਜ਼ ਨੂੰ ਰਿਫੰਡ ਵੀ ਸਾਨੂੰ ਮਿਲ ਜਾਂਦਾ।
ਬਿਲਕੁਲ-ਬਿਲਕੁਲ।
ਹਾਂ ਪਰ ਅੱਜ ਕੱਲ੍ਹ ਮੇਰੇ ਖਿਆਲ ਹੁਣ ਜਿਵੇਂ ਮੈਂ ਸ਼ੋਪਿੰਗ ਕੀਤੀ ਨਾ ਥੋੜੇ ਦਿਨ ਤੱਕ ਹੁਣੇ। ਤੇ ਹੁਣ ਰਿਫੰਡ ਆਉਣਾ ਬੰਦ ਹੋ ਗਿਆ ਹੁਣ ਕੂਪਨਸ ਮਿਲ ਜਾਂਦੇ ਨੇ ਕਿ ਤੁਸੀਂ ਅਗਰ ਦੁਬਾਰਾ ਸ਼ੋ। ਸੋਪਿੰਗ ਕਰੋਗੇ ਨਾ ਤੇ ਤੁਹਾਨੂੰ ਉਹਦੇ ਵਿੱਚ ਕੱਟਿਆ ਜਾਏਗਾ ਤੇ ਉਹ ਰਿਫੰਡ ਬੰਦ ਕਰਤਾ ਹੁਣ ਇਹਨਾਂ ਨੇ।
ਅੱਛਾ ਮੈਂ ਤੁਹਾਨੂੰ ਆਹੀ ਕਹਾਂਗੀ ਤੁਹਾਨੂੰ ਔਫਲਾਈਨ ਸ਼ੋਪਿੰਗ ਜ਼ਿਆਦਾ ਬ। ਜੀ ਦੇਖੋ ਜੀ ਅਗਰ ਔਨਲਾਈਨ ਅਗਰ ਕੋਈ ਵੀ ਚੀਜ਼ ਗਲਤ ਆ ਜਾਂਦੀ ਫਿਰ ਉਹਨੂੰ ਵਾਪਿਸ ਕਰੋ।
ਵਾਪਿਸ ਕਰੋ ਬਹੁਤ ਕਿੰਨਾ ਹਾਂਜੀ-ਹਾਂਜੀ ਕਿੰਨਾ ਟਾਈਮ ਵੇਸਟ ਹੋ ਰਿਹਾ। ਅਸੀਂ ਹੁਣ ਅਗਰ ਅੱਜ। ਅੱਜ ਦੇ ਦਿਨ ਅੱਜ ਆ ਰਹੇ ਅਸੀਂ ਸ਼ੋਪਿੰਗ ਕਰਨ ਜਾ ਰਹੇ ਆ ਅਸੀਂ ਚੀਜ਼ ਖਰੀਦ ਕੇ ਲਿਆ ਰਹੇ ਆ। ਦੇਖ ਕੇ ਪਰਖ ਕੇ। ਟਰਾਏ ਕਰਕੇ ਸਭ ਕੁਛ ਤੇ ਉਹ ਚੀਜ਼ ਸਾਡੇ ਕੋਲ ਆ ਗਈ ਆ ਹੁਣ। ਔਨਲਾਈਨ ਅਸੀਂ ਚੀਜ਼ ਮੰਗਾਈ ਅੱਜ ਅਸੀਂ ਮੰਗਾਈ ਉਹਨੇ ਆਣਾ ਚਾਰ ਦਿਨ ਬਾਅਦ ਸਾਡੇ ਕੋਲ। ਕੋਲ ਚਾਰ ਦਿਨ ਬਾਅਦ ਸਾਡੇ। ਕੋਲ ਆਏਗੀ ਦੋ ਦਿਨ ਬਾਅਦ ਫੇਰ ਅਸੀਂ ਉਹਨੂੰ ਰਿਟਰਨ ਕਰਾਂਗੇ ਤੇ ਦੋ ਤਿੰਨ ਦਿਨ ਉਹਨੂੰ ਰਿਟਰਨ ਹੋਣਦੇ ਵੀ ਲੱਗ ਜਾਂਦੇ। ਕਿ ਦੇਖੋ ਦਸ ਦਿਨ ਲੱਗ ਗਏ ਇੱਕ ਚੀਜ਼ ਨੂੰ ਲੈਂਦੇ ਲੈਂਦੇ।
ਉਹੀ ਤੇ ਇੰਨਾ ਟਾਈਮ ਵੀ ਖਰਾਬ ਹੁੰਦਾ ਬੰਦੇ ਨੂੰ ਐਮਰਜੈਂਸੀ ਜ਼ਰੂਰਤ ਹੋਵੇ।
ਹਾਂ, ਬਿਲਕੁਲ ਸਹੀ ਕਹਿ ਰਹੇ ਹੋ। ਐਮਰਜੈਂਸੀ ਜ਼ਰੂਰਤ ਹੋਏ ਤਾਂ ਬੰਦਾ ਕੋਈ ਚੀਜ਼ ਲੈ ਵੀ ਨਹੀਂ ਸਕਦਾ।
ਉਹੀ ਤੇ ਫਸ ਜਾਂਦਾ ਏ ਬੰਦਾ।
ਫਸ ਜਾਂਦਾ ਬੰਦਾ ਹੁਣ ਸਡਨਲੀ ਅਗਰ ਐਮਰਜੈਂਸੀ ਬੰਦੇ ਨੇ ਜਾਣਾ। ਜਿਵੇਂ ਅਹ ਕੱਲ੍ਹ ਕਿਤੇ ਜਾਣਾ, ਬੰਦਾ ਅੱਜ ਜਾ ਕੇ। ਆਪਣੀ ਸ਼ੋਪਿੰਗ ਕਰਕੇ, ਤੇ ਕੱਲ ਬੰਦਾ ਕਿਧਰੇ ਜਾਣ ਯੋਗ ਹੋ ਜਾਂਦਾ। ਲੇਕਿਨ ਓਨਲਾਈਨ ਚ ਅਸੀਂ ਕਹਿ ਸਕਦੇ ਹਾਂ ਕਿ, ਨਹੀਂ। ਓਨਲਾਈਨ ਹਾਂ, ਇਹ ਤੇ ਹੈ ਕਿ ਔਨਲਾਈਨ ਬੇਕਾਰ ਚੀਜ਼ ਨਹੀ ਹੈ, ਓਨਲਾਈਨ। ਸ਼ੋਪਿੰਗ ਵੀ ਬਹੁਤ ਵਧੀਆ ਚੀਜ਼ ਐ। ਅ ਜਿਵੇਂ ਮੈਂ ਤੁਹਾਨੂੰ ਹੁਣ ਦੱਸਿਆ ਨਾ ਪਹਿਲੇ, ਕਿ ਓਨਲਾਈਨ ਹੈਗੀ ਹੈ। ਅ ਬਿਜ਼ੀ ਬੰਦਿਆਂ ਵਾਸਤੇ ਬਹੁਤ ਜ਼ਿਆਦਾ, ਜਿਹੜੇ ਆਪਣੇ ਲਾਈਫ ਵਿੱਚ ਬਿਜ਼ੀ ਹੈਗੇ ਨਾ, ਜੇ ਜੋ। ਨੌਕਰੀਆਂ ਵਗੈਰਾ ਕਦੇ ਦਿਨ ਸਵੇਰੇ ਜਾਂਦੇ ਨੇ, ਉਹਨਾਂ ਨੇ ਰਾਤੀ ਘਰ ਵਾਪਿਸ ਆਣਾ। ਉਹਨਾਂ ਲਈ ਬੈਸਟ ਹੈ ਸਭ ਤੋਂ, ਹਾਂਜੀ ਓਨਲਾਈਨ ਸ਼ੋਪਿੰਗ। ਉਹਨਾਂ ਕੋਲ ਇਹਨਾਂ ਟਾਈਮ, ਉਹ ਤੇ ਈਵਨ ਤੁਸੀਂ ਦੇਖੋਗੇ ਕਿ ਅਗਰ ਵੱਡੇ ਸ਼ਹਿਰਾਂ ਚ ਦੇਖੀਏ, ਜ਼ਿਆਦਾ ਦੂਰ ਨਹੀਂ, ਜਿੱਦਾਂ ਚੰਡੀਗੜ੍ਹ ਹੋ ਗਿਆ, ਦਿੱਲੀ ਹੋ ਗਿਆ। ਤੇ ਇਸ ਜਗ੍ਹਾ ਤੇ ਅਗਰ ਤੁਸੀਂ ਦੇਖੋਗੇ, ਉਹ ਸਵੇਰੇ ਜਾਂਦੇ ਨੇ, ਸ਼ਾਮੀ ਆਂਦੇ ਨੇ। ਅਹ, ਗਰੋਸਰੀ ਤੱਕ, ਮਤਲਬ ਕਿ ਸਬਜ਼ੀਆਂ ਤੇ ਇਹ ਮਸਾਲੇ ਰੋ ਆਟਾ ਐ ਤੱਕ, ਉਹ ਓਨਲਾਈਨ ਖਰੀਦ ਦੇ ਨੇ ਉਹਨਾਂ ਕੋਲ ਇਨਾ ਟਾਈਮ ਨਹੀਂ ਐ, ਹਾਂ। ਉਹਨਾਂ ਕੋਲ ਇੰਨਾ ਟਾਈਮ ਨੀ ਐ ਕਿ ਉਹ ਜਾ ਕੇ ਸਬਜ਼ੀ ਖ਼ਰੀਦ ਲੈਣ, ਯਾ ਆਟਾ। ਦਾਲਾਂ ਖਰੀਦ ਲੈਣੀ ਮਸਾਲੇ ਖਰੀਦ ਲੈਣੀ, ਉਹਨਾਂ ਕੋਲ ਇਨਾ ਹਾਂ, ਬਹੁਤ ਜ਼ਿਆਦਾ। ਮਤਲਬ ਕਿ ਤੁਸੀਂ ਹਰ ਦਿੱਲੀ ਚ ਅਗਰ ਤੁਸੀਂ ਕਦੇ ਗਏ ਨਾ ਤੇ ਤੁਸੀਂ ਹਰ ਬੰਦੇ ਨੂੰ। ਚੱਲਦਾ ਹੀ ਦੇਖੋਗੇ ਕਿਸ ਨੂੰ ਬੈਠਿਆ ਨਹੀਂ ਦੇਖੋਗੇ ਤੁਸੀਂ।
ਸਹੀ ਗੱਲ ਐ।
ਕਿਉਂਕਿ ਉੱਥੇ। ਇੰਨਾ ਮਤਲਬ ਕਿ ਕੰਮ ਐ ਭਾਵੇਂ ਭਰੀ ਭਈਏਨ ਪੁਰਬੀਏਨ। ਅ ਸ਼ਡਿਊਲ ਕਾਸਟ ਦੇ ਨੇ, ਜਿਹਨਾਂ ਨੂੰ ਇਹ ਜਿਹੜੇ ਝੋਪੜੀਆਂ ਚ ਰਹਿੰਦੇ ਨੇ ਐਨ ਉਹਨਾਂ ਨੂੰ ਇੰਨਾ ਕੰਮ ਹੈਗਾ, ਦਿੱਲੀ ਚ ਇੰਨਾ ਕੰਮ ਕਿ ਕੋਈ ਬੰਦਾ ਵਿਹਲਾ ਨਹੀਂ ਬਹਿ ਸਕਦਾ।
ਸਹੀ ਗੱਲ ਏ, ਜੀ।
ਹਾਂ, ਇੰਨੀ ਜ਼ਿਆਦਾ ਮਤਲਬ ਕਿ ਉੱਥੇ ਲਾਈਫ ਇੰਨੀ ਜ਼ਿਆਦਾ ਬਿਜੀ ਹੈਗੀ, ਬਹੁਤ ਜ਼ਿਆਦਾ। ਮੇਰਾ ਬ੍ਰਦਰ ਹੈਗਾ। ਮੇਰਾ ਬ੍ਰਦਰ ਉੱਥੇ ਹੀ ਕੰਮ ਕਰਦਾ, ਓਨਲਾਈਨ ਔਫਲਾਈਨ ਦੋਨੋ ਕੰਮ ਕਰਦਾ ਉਹ। ਤੇ ਅ। ਹਾਂਜੀ, ਤੇ ਉਹਦਾ ਹੁਣ ਵੀ ਐਵੇਂ ਸਵੇਰੇ ਜਾਣਾ, ਉਹਨੇ ਸ਼ਾਮੀ ਵਾਪਿਸ ਆਣਾ ਉਹਤੇ। ਕੋਲ ਇਨਾ ਟਾਈਮ ਨੀ ਹੁੰਂਦਾ ਕਿ ਉਹ ਆਪਣੀ ਫੈਮਲੀ ਨਾਲ ਥੋੜਾ ਟਾਈਮ ਬਿਤਾ ਲਵੇ ਨਾ। ਉਹ ਵੀ ਉਹ ਵੀ ਬਹੁਤ ਬਿਜ਼ੀ ਹੈ, ਓ ਸੈਵਨ ਡੇਜ ਟਵਟੀ, ਮਤਲਬ ਕਿ। ਪੂਰੇ ਸਤੋਂ ਦਿਨ ਉਹਦੇ ਉਪਰ ਕੰਮ ਹੁੰਦਾ, ਤੇ ਹਰ ਕਿਸੀ। ਨਹੀਂ ਜੀ, ਸੰਡੇ ਨੂੰ ਵੀ ਛੁੱਟੀ ਨਹੀਂ ਹੁੰਦੀ ਉਥੇ। ਹਾਂ, ਕਿਉਂਕਿ ਮਹਿੰਗਾਈ ਤੁਹਾਡੇ ਸਾਹਮਣੇ, ਮਹਿੰਗਾਈ ਕਿੰਨੀ ਵੱਧ ਰਹੀ ਐ। ਹਰ ਚੀਜ਼ ਮਹਿੰਗੀ ਹੋ ਰਹੀ ਹੈ, ਤੇ ਬਿਲਕੁਲ ਨਹੀ ਹੈ। ਤੇ ਹਰ ਚੀਜ਼ ਮਹਿੰਗੀ ਹੋ ਰਹੀ, ਭਾਵੇਂ ਖਾਣ ਦੀ ਚੀਜ਼ ਹੈ, ਪਾਣ ਦੀ ਚੀਜ਼ ਹੈ, ਜੋ ਵੀ ਹੈ, ਸਭ ਮਹਿੰਗੀ।
ਸਹੀ ਗੱਲ ਹੈ ਜੀ, ਬਿਲਕੁਲ।
ਉਹਦੇ, ਹਾਂਜੀ, ਉਹਦੇ ਕਾਰਨ ਫਿਰ ਅਗਰ ਬੰਦੇ ਇੱਕ ਘਰ ਵਿੱਚ ਦੋ ਬੰਦੇ ਨੇ, ਤੇ ਦੋਨਾਂ ਨੂੰ ਕਮਾਉਣਾ ਪੈਂਦਾ। ਪਹਿਲੇ ਹੁੰਦਾ ਸੀ। ਹਾਂ, ਇੱਕ ਬੰਦਾ ਕਮਾਉਂਦਾ ਸੀ, ਚਾਰ ਖਾ ਲੈਂਦੇ ਸੀ, ਲੇਕਿਨ ਅੱਜ ਤੇ ਚਾਰ ਕਮਾ ਰਹੇ ਨੇ, ਤੇ ਚਾਰ ਹੀ ਖਾ ਰਹੇ ਨੇ।
ਅੱਜ-ਕਲ ਤਾਂ ਜੀ, ਹਰ ਚੀਜ਼ ਦੀ ਮੰਹਗਾਈ, ਖਰਚੇ ਇਨੇ ਵੱਧਦੇ ਨੇ, ਜਿੱਦਾਂ ਅੰਤ ਨੀ।
ਦਾ ਅੰਤ ਨੀ, ਖਰ। ਤੁਸੀਂ ਫੀਸਾਂ ਦੇਖ ਲਓ, ਫੀਸਾਂ ਕਿੰਨੀਆਂ ਕੁ ਵੱਧ ਗਈਆਂ।
ਐਡਮਿਸ਼ਨ ਵੇਖੇ ਜੇ, ਬਚਿਆ ਦੇ ਕਿਨੇ ਕਿੰਨੇ ਮਹਿੰਗੇ ਹੋਏਦੇ।
ਓਹੀ ਨਾ, ਐਡਮਿਸ਼ਨ ਕਿੰਨੇ ਵੱਧ ਗਏ ਨੇ, ਫੀਸਾਂ ਕਿੰਨੀਆਂ ਵੱਧ ਗਈਆਂ।
ਕਿਸੇ ਟਾਈਮ ਤੇ ਆਪਾਂ ਪੜ੍ਹਦੇ ਸੀ ਨਾ, ਛੋਟੇ ਹੁੰਦੇ। ਸਾਡਾ ਹੁੰਦਾ ਸੀ, ਹਜ਼ਾਰ, ਦੋ ਹਜ਼ਾਰ ਚ ਐਡਮਿਸ਼ਨ ਹੋ ਜਾਂਦੀ। ਤੇ ਅੱਜ ਦੇ ਟਾਈਮ ਚ ਅੱਠ-ਨੌ ਹਜ਼ਾਰ ਤੋ ਕੱਟ ਨੀ ਹੁੰਦਾ।
ਨਾ ਜੀ, ਨਾ ਅਠ-ਨੌ ਹਜ਼ਾਰ ਤੇ ਤੁਸੀਂ ਬਹੁਤ ਘੱਟ ਕਹਿ ਰਹੇ ਹੋ ਤੁਸੀਂ। ਮੇਰਾ ਬੇਟਾ ਐਸ ਡੀ ਪਬਲਿਕ ਚ ਪੜ੍ਹਦਾ। ਤੇ ਉਹਦਾ ਅਸੀਂ, ਉਹ ਮਤਲਬ ਕਿ ਚਾਰ ਸਾਲ ਪਹਿਲੇ ਅਹ ਵੀਹ-ਹਜ਼ਾਰ ਰੁਪਏ ਐਡਮਿਸ਼ਨ ਦਿੱਤਾ ਸੀ। ਤੇ ਜੋ ਅੱਜ ਦੀ ਡੇਟ ਵਿੱਚ ਅੱਜ ਅਗਰ ਕਰਾਈਏ ਤੇ ਤੀਹ ਹਜ਼ਾਰ ਰੁਪਇਆ ਹੋ ਗਿਆ ਉਹ ਸਿੱਧਾ।
ਹਾਂ ਉਹੀ ਇਹਨਾ ਪਤਾ ਕੀ ਹੈ ਅਗਰ ਕਲਾਸਾਂ ਜਿਵੇਂ ਵੱਧਦਾ ਜਾਏਗਾ ਉਵੇਂ ਐਡਮਿਸ਼ਨ ਹੀ ਵੱਧਦਾ ਜਾਏਗਾ।
ਐਡਮਿਸ਼ਨ ਵੱਧਿਆ ਜਾਏਗਾ ਪਰ ਹੁਣ ਇਹਨਾਂ ਨੇ ਰੂਲ ਬਣਾ ਤ ਕਿ ਹੁਣ ਐਡਮਿਸ਼ਨ ਇੱਕ ਵਾਰੀ ਹੀ ਲੈਣਗੇ। ਤੇ ਹਰ ਸਾਲ ਫੀਸ ਵੱਧਾ ਦੇਣਗੇ ਹੁਣ ਹਰ ਸਾਲ ਫੀਸ ਵੱਧ ਜਾ ਦੀ ਹੈ ਪੰਜ ਸੌ ਰੁਪਏ ਤੇ ਐਡਮਿਸ਼ਨ ਉੱਥੇ ਦਾ ਉੱਥੇ ਹੀ ਹੈ। ਐਡਮਿਸ਼ਨ ਹੁਣ ਪਰ ਮਤਲਬ ਕਿ
ਸਹੀ ਹੈ ਠੀਕ ਏ ਠੀਕ ਹੈ ਏਦਾਂ ਵੀ ਸਹੀ ਹੈ ਪਹਿਲਾਂ ਸਾਡੇ ਟਾਈਮ ਤੇ ਯਾਰ ਸਾਲ ਚ ਐਡਮਿਸ਼ਨ ਲੱਗਦਾ।
ਹਾਂ ਪਹਿਲੇ ਹਰ ਹਾਂਜੀ ਹਾਂਜੀ ਹਰ ਸਾਲ ਐਡਮਿਸ਼ਨ ਕਰਾਉਣਾ ਪੈਂਦਾ ਸੀ ਹੁਣ ਇਹਨਾਂ ਨੇ ਰੂਲ ਥੋੜੇ ਚੇਂਜ ਕਰ ਦਿੱਤੇ ਨੇ।
ਬਿਲਕੁਲ ਜੀ।
ਹਾਂ। ਹੋ ਵੀ ਤੁਹਾਨੂੰ ਦੱਸਦੇ ਸੀ ਵੀ ਔਨਲਾਈਨ ਸ਼ੋਪਿੰਗ ਦਾ ਸਾਨੂੰ ਫਾਇਦਾ ਤਾਂ ਬੜਾ ਹੈ। ਲੇਕਿਨ ਸਾਨੂੰ ਨੁਕਸਾਨ ਮੈਂ ਤੁਹਾਨੂੰ ਜਾਂ ਦਸੀਏ ਨਾ ਅਗਰ ਕੋਈ ਚੀਜ਼ ਖਰੀਦ ਰਿਹੇਹਾ ਤੇ ਉਹ ਸਾਨੂੰ ਨੀ ਪਤਾ ਉਹ ਕਿਹੋ ਜਿਹੀ ਆਏਗੀ ਸਾਡੇ ਕੋਲ ਕਿਹੋ ਜਿਹੀ ਨਹੀਂ ਆਏਗੀ। ਤੇ ਇੱਕ ਵਾਰੀ ਕੀ ਹੋਇਆ ਕਿ ਮੇਰੇ ਹਸਬੈਂਡ ਨੇ ਨਾ ਫੇਸਬੁੱਕ ਤੋਂ ਨਾ ਸ਼ੂਜ ਮੰਗਵਾਏ। ਫੇਸਬੁੱਕ ਤੋਂ ਕੋਈ ਐਪ ਨਹੀਂ ਸੀ ਫੇਸਬੁੱਕ ਤੋਂ ਐਵੇਂ ਮੰਗਵਾ ਲਏ। ਹਾਂਜੀ। ਤੇ ਨਹੀਂ ਆਏ ਨੀ, ਅਹ ਮਤਲਬ ਕਿ ਉਹਨਾਂ ਨੇ ਕੀ ਤੇ ਉਹਨਾਂ ਨੇ ਪੇ ਵੀ ਕਰਤਾ ਓਨਲਾਈਨ। ਤੇ ਅੱਜ, ਅੱਜ ਕਿੰਨੇ ਹੀ ਸਾਲ, ਕਿੰਨਾ ਹੀ ਟਾਈਮ ਹੋ ਗਿਆ। ਅੱਜ ਤੱਕ ਨਹੀਂ ਆਏ।
ਉਹੀ ਤੇ ਸਕੈਮਰ ਬੜੇ, ਇੱਕ ਤੋਂ ਇੱਕ ਬੈਠੇ ਨੇ ਜੀ।
ਕਿੳਂਕਿ ਫੇਸਬੁੱਕ ਤੇ ਕੋਈ ਐਪ ਹੈ ਹੀ ਨਹੀਂ। ਕਿ ਤੁਸੀਂ ਮੰਗਵਾ ਲਓ ਔਰ ਹਮੇਸ਼ਾ ਅਗਰ ਔਨਲਾਈਨ ਅਗਰ ਤੁਸੀਂ ਸ਼ੋਪਿੰਗ ਕਰਨੀ ਹੈ ਤੇ ਹਮੇਸ਼ਾ ਕੈਸ਼ ਓਨ ਡਿਲੀਵਰੀ ਕਰੋ। ਕਦੇ ਔਨਲਾਈਨ ਪੇਮੈਂਟ ਕਰੋ ਹੀ ਨਾ ਹਾਂ। ਕਿ ਹੁਣ ਕਈ ਐਸੇ ਐਪ ਹੈਗੇ ਨੇ ਕਈ ਕਹਿੰਦੇ ਜੀ ਤੁਸੀਂ ਪਹਿਲਾਂ ਪੈਸੇ ਭੇਜੋ। ਫੇਰ ਤੁਹਾਨੂੰ ਅਸੀਂ ਚੀਜ਼ ਦਿਆਂਗੇ ਤੇ ਕਈ ਵਾਰ ਕਈ ਮੰਗਦੇ ਨੇ ਹੁਣ ਸਾਡੇ ਇੱਧਰ ਕੀ ਕਹਿੰਦੇ ਨੇ ਫੇਸਬੁੱਕ ਤੇ ਇੱਕ ਆ ਸਰਦਾਰ ਜੀ ਹੈਗੇ ਨੇ ਸੂਟ ਵੇਚ ਰਹੇ ਤੇ ਅਸੀਂ ਇੱਕ ਦੋ ਵਾਰੀ ਉਹਨਾਂ ਨੂੰ ਮੈਸੇਜ ਕੀਤਾ ਵੀ ਸਾਨੂੰ ਸੂਟ ਚਾਹੀਦੇ ਨੇ ਤੇ ਉਹ ਕਹਿੰਦੇ ਨੇ ਜੀ ਨਹੀਂ ਪਹਿਲੇ ਤੁਸੀਂ ਪੇ ਕਰੋ ਤੇ ਫਿਰ ਤੁਹਾਨੂੰ ਅਸੀਂ ਸੂਟ ਭੇਜ ਦਾਂਗੇ ਤੇ ਅਸੀਂ ਸਾਨੂੰ ਹੁਣ ਟਰਸਟ ਨੀ ਹੁੰਦਾ ਇੱਕ ਵਾਰੀ ਹੋ ਚੁੱ ਕਹਿੰਦਾ ਵੇਂ।
ਬਹੁਤ ਜ਼ਿਆਦਾ ਅੱਜ ਕੱਲ੍ਹ ਤਾਂ ਸਕੈਮ ਇੰਨਾ ਜ਼ਿਆਦਾ ਪੁੱਛੋ ਕੁੇ ਨਾਲ ਤੁਸੀਂ।
ਹਾਂਜੀ ਹਾਂਜੀ। ਤੇ ਇਹਦੇ ਨਾਲ ਤੇ ਜਿਆਦਾ ਹੁੰਦਾ ਹੈ ਕਿਉਂਕਿ ਇਹਦੇ ਚ ਹੁਣ ਸਾਡਾ ਓ ਟੀ ਪੀ ਚੱਲਾ ਜਾਂਦਾ ਨਾ ਓਟੀ ਪੀ ਦਾ ਤੇ ਸਾਰ ਚੱਕਰ ਹੈਗਾ ਕਿ ਅਗਰ ਓਟੀ ਪੀ ਕੋਲ ਚਲਾ ਗਿਆ ਤੇ ਫਿਰ ਤੁਸੀਂ ਸਾਡਾ ਮਤਲਬ ਕਿ ਸਾਡੀ ਪੂਰੀ ਡਿਟੇਲ ਉਹਦੇ ਕੋਲ ਚਲੀ ਗਈ ਹੈ।
ਫੋਨ ਹੈਂਗ ਹੋ ਜਾਂਦਾ ਜੀ ਓਟੀ ਪੀ ਦੇ ਨਾਲ ਹੀ ਸਿਰਫ
ਹਾਂ ਹਾਂਜੀ ਹਾਂਜੀ ਹਾਂਜੀ ਹਅੱਜ ਇੰਨੇ ਵੱਡੇ ਵੱਡੇ ਹੈਕਰ ਬੈਠੇ ਹੋਏ ਨੇ। ਇੰਨੇ ਜ਼ਿਆਦਾ ਕਿ ਦੋ ਮਿੰਟ ਜੇ ਤੁਹਾਡਾ ਫੋਨ ਜਾਂ ਤਾਂ ਕੰਪਿਊਟਰ ਵੀ ਤੁਹਾਡਾ ਲੈਪਟੋਪ ਵੀ ਉਹ ਵੀ ਹੈਕ ਹੋ ਜਾਂਦਾ।
ਹਾਂ ਬਿਲਕੁਲ ਜੀ ਉਹਨਾਂ ਨੂੰ ਤੇ ਪਤਾ ਨੀ ਕੀ ਐਸਾ ਸਿਸਟਮ ਮਿਲਦਾ।
ਐਸਾ ਸਿਸਟਮ ਹਾਂਜੀ ਪਤਾ ਨੀ ਐਸੀ ਕਿਹੜੀ ਉਹਨਾਂ ਕੋਲ ਨੌਲੇਜ ਹੁੰਦੀ ਹੈ
ਇਹ ਵੀ ਇਹ ਵੀ ਪਤਾ ਹੀ ਹੁੰਦਾ ਇਹ ਵੀ ਕੋਰਸ ਹੁੰਦੀ ਕੋਈ।
ਸਹੀ ਗੱਲ ਹੈ। ਹਾਂਜੀ। ਇਹ ਵੀ ਸੋਫਟਵੇਅਰ ਦੀ ਨਾ ਕੰਪਿਊਟਰ ਸੋਫਟਵੇਅਰ ਦੇ ਕੋਰਸ ਹਾਂਜੀ -ਹਾਂਜੀ ਤੇ ਬੈਠੇ ਵੀ ਲੋਕੀ ਕਈ, ਕਈ ਐਸੇ ਹੈਗੇ ਨੇ ਬੰਦੇ ਦਾ ਅਹ ਜਿਵੇਂ ਪੈਸੇ ਦੇ ਕੇ ਕਹਿਣਾ ਵੀ ਜੇ ਫਲਾਣੇ ਦਾ ਸੀ। ਕੰਪਿਊਟਰ ਹੈਕ ਕਰਨਾ। ਜਾਂ ਫੋਨ ਹੈਕ ਕਰਨਾ। ਤੇ ਉਹ ਉਹਨਾਂ ਦਾ ਕੰਮ ਹੈ। ਉਹਨਾਂ ਦੀ ਡਿਊਟੀ ਹੈ। ਕਿਉਂਕਿ ਉਹਨਾਂ ਨੂੰ ਪੈਸੇ ਮਿਲਣੇ ਨੇ। ਤੇ ਉਹਨਾਂ ਨੇ ਉਹ ਕੰਮ ਕਰਨਾ।
ਹਾਂ। ਸਹੀ ਗੱਲ ਹੈ ਜੀ।
ਹਾਂ। ਇਹੀ ਹੋਰਹਾ ਸੋਸ਼ਲ ਮੀਡੀਆ ਤੇ ਓਨਲਾਈਨ ਸ਼ੋਪਿੰਗ ਤੇ
ਬਸ ਪਤਾ ਕੀ ਹੈ। ਇਕ ਤੇ ਬਸ ਥੋੜ੍ਹਾ ਆਪਣਾ ਦਿਮਾਗ ਨਾਲ ਚੱਲੋ।
ਦਿਮਾਗ ਨਾਲ ਚੱਲੋ ਵ। ਹਾਂਜੀ- ਹਾਂਜੀ। ਚਲੋ ਠੀਕ ਹੈ ਭਾਜੀ। ਮੈਂ ਨਾ ਦੁਬਾਰਾ ਗੱਲ ਕਰਾਂਗੀ।
ਹਾਂਜੀ। ਹਾਂ, ਸਤਿ ਸ਼੍ਰੀ ਅਕਾਲ। ਠੀਕ।
ਸਤਿ ਸ਼੍ਰੀ ਅਕਾਲ।